ਹੈਲੋ।
ਹੈਲੋ।
ਹੈਲੋ, ਹਾਂ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
ਹੋਰ ਕੀ ਕਰ ਰਹੇ ਹੋ।
ਮੈਂ ਰੋਟੀ ਬਣਾ ਰਹੀ ਸੀ।
ਅੱਛਾ ਜੀ।
ਹੋਰ ਤੁਸੀਂ ਕੀ ਕਰਦੇ।
ਅਸੀਂ ਬਸ ਰੋਟੀ ਸਾਡੀ ਤੇ ਰੋਟੀ ਜਿਹੜਾ ਜਲਦੀ ਬਣ ਜਾਂਦੀ ਹੈ ਸਾਡੀ ਤੇ ਖਾ ਲਈ ਸੀ ਅਸੀਂ ਤੁਸੀਂ ਕੀ ਬਣਾਇਆ ਅੱਜ।
ਅੱਛਾ।
ਹੈਲੋ।
ਹੈਲੋ। ਹੈਲੋ। ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ। ਹੈਲੋ। ਹੈਲੋ ਹੈਲੋ ਹੋਰ ਤੁਸੀਂ ਕਿਹੜੀ ਸਬਜ਼ੀ ਬਣਾਈ ਹੈ ਅੱਜ।
ਹੈਲੋ
ਆਈ ਆਵਾਜ਼ ਹਾਂ ਹੁਣ ਆਈ ਹੈ ਤੁਹਾਡੀ ਆਵਾਜ਼ ਵਿੱਚ ਬੰਦ ਹੋ ਗਈ ਸੀ ਕੀ ਚੱਕਰ ਏ।
ਹੈਲੋ।
ਆਵਾਜ਼ ਆ ਰਹੀ ਹੈ ਮੇਰੀ।
ਹੈਲੋ। ਹੈਲੋ
ਹੈਲੋ
ਕੀ ਸਬਜ਼ੀ ਕੀ ਬਣਾਈ ਹੈ ਫਿਰ ਤੁਸੀਂ ਅੱਜ। ਮੈਂ ਕਿਹਾ ਸਬਜ਼ੀ ਕੀ ਬਣਾਈਏ।
ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਨੂੰ ਮੇਰੀ।
ਹੈਲੋ
ਹੈਲੋ ਹਾਂਜੀ।
ਅ ਆਵਾਜ਼ ਆਵਾਜ਼ ਆ ਰਹੀ ਹੈ ਮੇਰੀ।
ਆਵਾਜ਼ ਬੰਦ ਹੋ ਗਈ ਸੀ। ਇਕਦਮ
ਪਹਿਲੇ ਆਵਾਜ਼ ਅੱਛਾ ਹਾਂ, ਆਵਾਜ਼ ਬੰਦ ਕਿਉਂ ਗਈ ਸੀ ਪਿੱਛੋਂ ਕੋਈ ਆ ਗਿਆ ਸੀ ਘਰ ਗੈਸਟ ਅੱਛਾ ਮੈਂ ਕਿਹਾ, ਰੇ ਬੋਲ ਨੂੰ ਬੰਦ ਕਰ ਦਿੱਤਾ ਹਾਂ, ਹੋਰ ਸਬਜ਼ੀ ਕੀ ਬਣਾਈ ਸੀ ਤੁਸੀਂ ਅੱਜ
ਅਸੀਂ ਸਬਜ਼ੀ ਨਹੀ ਸੀ ਦਾਲ ਬਣਾਈ ਸੀ ਮਾਹ ਰਾਜ
ਅੱਛਾ ਰਾਜਮਾ ਤਾਂ ਮੇਰੇ ਫੇਵਰੇਟ ਹੈ ਮੇਰੇ ਫੇਵਰੇਟ ਨੇ ਰਾਜਮ ਮਾਹ ਰਾਜਮਾ
ਹਾਂਜੀ ਆ ਜਾਓ ਆ ਜਾਓ ਤੁਸੀਂ ਖਾ ਲੋ।
ਆਹ ਦੇਖਣਾ ਹੁਣੇ ਉੱਧਰ ਚੱਕਰ ਲੱਗੇਗਾ ਤੇ ਮੈਂ ਆਵਾਂਗਾ ਜ਼ਰੂਰ। ਤੇ ਵੈਸੇ ਬਣਦੇ ਕਿਸ ਤਰ੍ਹਾਂ ਨੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਰਾਜਮਾ ਮਾਹ
ਅਸੀਂ ਬਨਾਦੇ ਹਾਂ ਪਹਿਲੇ ਦਾਲ ਨੂੰ ਥੋੜ੍ਹੀ ਦੇਰ ਇੱਕ ਡੇਢ ਘੰਟਾ ਭਿਗੋ ਕੇ ਨਾ
ਠੀਕ ਹੈ।
ਤੇ ਉਸ ਤੋਂ ਬਾਅਦ ਉਹਦੇ ਵਿੱਚ ਥੋੜਾ ਜਿਹਾ ਨਮਕ ਲਸਨ ਲਸਨ ਹੋਰ ਨਮਕ, ਪਾ ਕੇ ਉਬਾਲ ਲੈਂਦੇ ਹਾਂ,
ਹਮ ਹਮ
ਤੇ ਉਬਾਲਣ ਤੋਂ ਬਾਅਦ ਥੋੜੀ ਦੇਰ ਬਾਅਦ ਉਹਦੇ ਚ ਮਲਾਈ ਪਾ ਦਿੰਦੇ ਹਾਂ। ਉਬਲ ਦਾ ਹੋਇਆ ਅ ਮਲਾਈ ਪਾ ਕੇ ਫਿਰ ਦੁਬਾਰਾ ਇੱਕ ਦੋ ਸੀਟੀਆਂ ਦਵਾ ਕੇ ਉਸ ਤੋਂ ਬਾਅਦ ਉਹਨੂੰ ਤੜਕਾ ਲਗਾਉਂਦੇ ਹਾਂ, ਬੇਸਣ ਹੋਗਿਆ ਲਸਣ ਪਿਆਜ ਟਮਾਟਰ ਹੋਰ ਜੋ ਪਾਉਣਾ ਉਹਦਾ ਪਾ ਕੇ, ਤੜਕਾ ਲਗਾ ਕੇ ਫੇਰ ਉਹਦੇ ਵਿੱਚ ਥੋੜ੍ਹਾ ਜੀਹਾ ਉੱਪਰੋਂ
ਤੜਕੇ ਵਾਲੀ ਬਣਾਉਂਦੇ ਹੋ। ਮੈਂ ਕਿਹਾ ਨਹੀਂ ਤੇ ਅੱਜ ਕੱਲ੍ਹ ਨਾ ਉਹ ਲੰਗਰ ਵਾਲੀ ਸਟਾਈਲ ਚੱਲ ਪਈ ਸਾਰਾ ਕੁਛ ਵਿੱਚੇ ਪਾ ਕੇ ਤੇ ਇੱਕੋ ਵਾਰੀ ਬਸ ਉਹਨੂੰ ਧਾਰ ਦਿੰਦੇ ਨੇ ਅੱਗ ਤੇ, ਤੇ ਚੰਗੀ ਦੇਰ ਉਹਨੂੰ ਪਕਾਉਂਦੇ ਨੇ, ਤੇ ਕਰਛੀ ਮਾਰਦੇ ਨੇ ਤੇ ਇਨਾ ਕਮਾਲ ਦਾ ਜੈਕਾ ਆਉਂਦਾ ਮਹਾ ਰਾਜਮਾਂ ਦਾ
ਹਾਂਜੀ ਹਾਂਜੀ ਨਹੀਂ ਅਸੀਂ ਤੜਕੇ ਵਾਲੇ ਬਣਾਏ ਸੀ।
ਅਤੇ ਔਰ ਹੋਰ ਕਿਹੜੀ ਕਿਹੜੀ ਸਬਜ਼ੀ ਬਣਾ ਲੈਂਦੇ ਉਹ,
ਕੱਲ ਮੈ ਕਟਰ ਵੀ ਬਣਾਇਆ ਸੀ। ਕੱਲ ਕਟਰ ਬਣਾਇਆ ਸੀ ਹਾਂਜੀ ਕਟਰ ਵੀ ਬੜਾ ਵਧੀਆ ਬਣਿਆ ਸੀ ਤੁਸੀਂ ਆਏ ਨੀ ਖਾਣ
ਤੇ ਸਾਨੂੰ ਪਤਾ ਲੱਗੇਗਾ ਤੇ ਆਵਾਂਗੇ ਨਾ,
ਹਾ ਉਹ ਦੱਸਿਆ ਨਹੀ
ਹਾਂ ਤੇ ਕਟਲ ਕਿਸ ਤਰ੍ਹਾਂ ਬਣਾਉਂਦੇ ਹੋ?
ਕਟਰ ਨੂੰ ਫਰਾਈ ਕਰਕੇ ਨਾ ਕਟਰ ਵੀ ਫਰਾਈ ਕਰਕੇ ਉਹਦੇ ਲਸਣ ਅਦਰਕ ਟਮਾਟਰ ਪਿਆਜ ਇਹ ਸਭ ਕੁਛ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ, ਵਿੱਚ ਥੋੜ੍ਹੀ ਜਿਦਾਂ ਹੀ ਪਾ ਕੇ
ਠੀਕ ਹੈ।
ਬਾਕੀ ਨਮਕ ਤੇ
ਹਮ ਹਮ
ਹਾਂਜੀ
ਚਲੋ ਵਧੀਆ ਕਿਸੇ ਦਿਨ ਆਵਾਂਗੇ ਬਣਾਉਣਾ ਕਟਲ ਅਸੀਂ ਬਣਾਈਆਂ ਸੀ ਦਿਨੇ ਪਿੰਡੀਆਂ ਦੀਨੇ ਪਿੰਡੀਆਂ ਬਣਾਈਆਂ ਸੀ ਤੇ ਇਹ ਕਿਸੇ ਵੱਲੋਂ ਰਿਸ਼ ਰਿਸ਼ਤੇਦਾਰ ਵੱਲੋਂ ਸਾਨੂੰ ਮਹ ਰਾਜਮਾਂ ਆਏ ਸਨ ਜੋ ਤੁਸੀਂ ਬਣਾਏ ਸਨ ਅੱਜ
ਹਾਂਜੀ
ਹਾਂ ਉਸੇ ਤਰ੍ਹਾਂ ਹੀ ਬੜੇ ਸੁਵਾਦ ਇਹਨਾਂ ਨੇ ਵੀ ਬੜੇ ਸੁਵਾਦ ਬਣਾਏ ਹੋਏ ਸਾਨੂੰ ਮਾਹ ਰਾਜਾਮਾ ਇੱਕ ਉਹ ਇੱਕ ਉਹ ਰਾਜਸਥਾਨੀ ਆਈਟਮ ਸੀ ਨਾਲ ਬਾਟੀ ਜਿਹੜੀ ਦਾਲ ਬਾਟੀ ਨਹੀਂ ਸੁਣੀ ਸੀ ਹਾਂ ਉਹ ਬਾਟੀ ਵੀ ਸੀ ਬਾਟੀਆਂ ਵੀ ਸਨ। ਤੇ ਤੁਹਾਨੂੰ ਪਤਾ
ਅੱਛਾ ਹਾਂਜੀ ਮੈਂ ਵੀ ਬਣਾਈਆਂ ਸੀ। ਅੱਜ ਹੀ ਬਣਾਈਆਂ ਸੀ ਮੈਂ ਵੀ,
ਠੀਕ ਠੀਕ ਕਿਤੇ ਤੁਹਾਡੇ ਵੱਲੋਂ ਹੀ ਤੇ ਨਹੀਂ ਆਈਆਂ ਸਨ। ਦਾਲ ਬਾਟੀ ਮੈਂ ਪੁੱਛਾਂਗਾ ਘਰ ਨਾ ਘਰ ਜਾ ਕੇ ਹਾਂ ਮੈਂ ਘਰ ਜਾ ਕੇ ਪੁੱਛਾਂਗਾ ਦਾਲ ਬਾਟੀ ਕਿੱਥੋਂ ਆਈ ਸੀ ਹਾਂ, ਵਧੀਆ ਸਨ ਬਹੁਤ ਵਧੀਆ ਐ ਹਾਂ ਨਹੀਂ ਪਤਾ ਨਹੀਂ ਹੁਣ ਤੁਹਾਡੇ ਵੱਲੋਂ ਆਈਆਂ ਸਨ ਜਾਂ ਕਿਸੇ ਹੋਰ ਵੱਲੋਂ ਆਈਆਂ ਸਨ ਬਟ ਬਹੁਤ ਸਵਾਦ ਸਨ ਬਹੁਤ ਬਹੁਤ ਸਵਾਦ ਸਨ। ਤੇ ਕੋਈ ਨੀ ਦੇਖਦੇ ਆਂ ਕੱਲ੍ਹ ਕਰਦੇ ਹਾਂ ਪਲਾਨਿੰਗ ਆਵਾਂਗੇ। ਕਲ ਕੀ ਬਣਾਓਗੇ ਸਬਜ਼ੀ ਦਾਲ ਸਬਜ਼ੀ ਕਿਹੜੀ ਬਣਾਓਗੇ।
ਤੁਸੀਂ ਦੱਸੋ ਕੀ ਖਾਓਗੇ।
ਮੇਰੇ ਤੇ ਫੇਵਰੇਟ ਮਾਹ ਰਾਜਮਾ ਈ ਸਨ ਉਹ ਤੁਸੀਂ ਉਹ ਤੁਸੀਂ ਬਣਾ ਹੀ ਲਏ ਨੇ ਕੱਲ ਅੱਜ
ਹੋਰ ਕੋਈ ਕੋਈ ਸਬਜ਼ੀ ਦਸ ਦਓ।
ਹੋਰ ਕੀ ਬਣਵਾਵਾਂ। ਛੋਲੇ ਭਟੂਰੇ ਬਣਾਓ ਕੱਲ੍ਹ।
ਹਾਂਜੀ ਕੋਈ ਨੀ ਬਣਾ ਲਾਂਗੇ। ਛੋ ਛੋਲੇ ਹਾਂਜੀ ਮੈਂ ਬਣਾਏ ਨੇ ਪਹਿਲੇ ਵੀ ਬਹੁਤ ਵਧੀਆ ਬਣਦੇ ਨੇ ਉਹ ਵੀ
ਅੱਛਾ।
ਛੋਲੇ ਭਟੂਰੇ ਬਣਾਓ ਕੱਲ ਦੇਖਣਾ ਮੈਂ ਘਰ ਗੱਲ ਕਰਦਾ ਹਾਂ ਮੈਂ ਘਰ ਗੱਲ ਕਰਦਾ ਤੇ ਅ ਤੁਹਾਨੂੰ ਸਵੇਰੇ ਮੈਂ ਫਾਈਨਲ ਦੱਸਾਂਗਾ ਬਈ ਕਿੰਨੇ ਵਜੇ ਆਵਾਂਗੇ ਅਸੀਂ ਹਨਾ। ਤੇ ਦੇਖਾਂਗੇ ਸਾਰੇ ਹੀ ਆਵਾਂਗੇ ਫਿਰ ਹੈ ਨਾ ਜੇ ਛੋਲੇ ਭਟੂਰੇ ਬਣਾਓਗੇ ਫਿਰ ਦੇਖਦੇਾ ਸਾਰੇ ਹੀ ਆਵਾਂਗੇ ਆਪਾਂ। ਹਾਂ ਹਾਂ ਸਾਰੇ ਆਵਾਂਗੇ। ਤੇ ਛੋਲੇ ਬਟੂਰੇ ਅਤੇ ਹੋਰ ਕੀ ਨਾਲ ਬਣਾਓਗੇ। ਹੈਂਜੀ। ਤੁਹਾਡੀ ਨੈੱਟਵਰਕ ਦੀ ਪ੍ਰੋਬਲਮ ਲੱਗ ਰਹੀ ਹੈ ਮੈਨੂੰ।
ਹੋਰ ਤੁਸੀਂ ਦੱਸੋ ਕੀ ਖਾਓਗੇ।
ਆ ਰਹੀ ਹੈ।
ਹੋਰ ਸ਼ੇਕ
ਨਹੀਂ ਬਸ ਇਹੀ ਛੋਲੇ ਭਟੂਰੇ ਬਣਾਓ ਹਾਂ ਨਾਲ ਨਾਲ ਥੋੜ੍ਹਾ ਰਾਏਤਾ ਪਾ ਲੈਣਾ ਹਾਂ ਥੋੜ੍ਹਾ ਰਾਇਤਾ ਪਾ ਲੈਣਾ ਨਾਲ। ਹਾਂ ਆ ਰਹੀ ਹੈ ਆਵਾਜ਼ ਆ ਰਹੀ ਹੈ ਮੈਨੂੰ ਆ ਰਹੀ ਹੈ ਤੇ ਥੋੜ੍ਹਾ ਰਾਇਤਾ ਪਾ ਲੈਣਾ ਨਾਲ ਹਾਂ ਸ਼ੇਕ ਬਣਾ ਲੈਣਾ, ਸ਼ੇਕ ਬਣਾ ਲੈਣਾ। ਮੈਂਗੋ ਸ਼ੇਕ ਜਾਂ ਬਨਾਨਾ ਸ਼ੇਕ।
ਮੈਂਗੋ ਸ਼ੇਕ, ਮੈਂਗੋ।
ਠੀਕ ਐ ਮੈਂ ਫੇਰ ਬੱਚਿਆਂ ਨੂੰ ਵੀ ਨਾਲ ਲਿਆਵਾਂਗਾ ਨਾ ਬੱਚੇ ਬੜਾ ਪਸੰਦ ਕਰਦੇ ਨੇ ਮੈਂਗੋ ਸ਼ੇਕ ਹਨਾ।
ਹਾਂਜੀ-ਹਾਂਜੀ।
ਠੀਕ ਹੋਰ ਕੋਈ ਅਚਾਰ ਵਗੈਰਾ ਵੀ ਪਿਆ, ਆਪਣੇ ਕੋਲੇ?
ਅਚਾਰ ਹਾਂਜੀ ਅਸੀਂ ਅੰਬ ਦਾ ਅਚਾਰ ਪਾਇਆ ਸੀ।
ਤੁਸੀਂ ਸੂ ਹ, ਸੁਣਿਆ ਕਿਸੇ ਕੋਲੋਂ ਮੈਂ ਤੁਸੀਂ ਅਚਾਰ ਬੜੇ ਵਧੀਆ ਪਾਉਂਦੇ ਓ, ਅਲੱਗ-ਅਲੱਗ ਕਿਸਮ ਦੇ, ਕਿਹੜੇ-ਕਿਹੜੇ ਪਾ ਲੈਂਦੇ ਓ?
ਏ ਅੰਬ ਦਾ ਔਰ, ਨਿੰਬੂ, ਮਿਰਚਾਂ ਦਾ।
ਠੀਕ ਹੈ ਹੋਰ।
ਮੈਂ ਅੰਬ ਦੀ ਚਟਨੀ ਬਣਾਈ ਸੀ। ਅੰਬੀਆਂ ਦੀ ਚਟਨੀ ਬਣਾਈ ਸੀ ਮੈਂ
ਚਟਨੀ ਹਾਂ ਠੀਕ ਹੈ।
ਹਾਂਜੀ।
ਏ ਨਈਂ ਹੁਣ-ਹੁਣ ਅਵੇਲੇਬਲ ਕੀ ਐ ਘਰ। ਕੱਲ, ਕੱਲ ਆਵਾਂਗੇ ਕਿਹੜਾ ਆਚਾਰ ਐ ਤੁਹਾਡੇ ਕੋਲ। ਨਹੀਂ ਤਾਂ ਫੇਰ ਘਰੋਂ ਲੈ ਆਵਾਂਗੇ ਅਸੀਂ। ਅੱਛਾ। ਆਮਲੇ ਦਾ ਹੈ, ਆਮਲੇ ਦਾ, ਮੇਰਾ ਫੇਵਰੇਟ
ਨਈਂ, ਨਈਂ ਜੀ ਆਵਲੇ ਦਾ ਨੀ ਹੈਗਾ, ਉਹ ਅਸੀਂ ਪਾਇਆ ਨੀਂ।
ਅੱਛਾ। ਆਵਲੇ ਦਾ ਤੇ, ਬੈਸਟ ਅਚਾਰ ਹੈਗਾ। ਆਵਲੇ ਦੇ ਅਚਾਰ ਜਿਹਾ ਤਾਂ ਕੋਈ ਹੈ ਈ ਨਹੀਂ, ਹਾਂ ਆਵਲੇ ਦਾ ਅਚਾਰ ਤੇ ਛੋਲੇ ਭਟੂਰੇ। ਤੇ ਨਾਲ ਥੋੜ੍ਹਾ ਜਿਹਾ ਰਾਇਤਾ ਪਾ ਲੈਣਾ, ਹਨਾ।
ਹਾਂਜੀ ਠੀਕ ਐ, ਠੀਕ ਏ ਬਣਾਦਾ ਗੀ।
ਠੀਕ-ਠੀਕ ਤੇ ਮੈਂ ਕੋਈ ਨਈਂ ਮੈਂ ਤੁਹਾਨੂੰ ਸਵੇਰੇ ਦੱਸਾਂਗਾ। ਬਈ ਕਿੰਨੇ ਵਜੇ ਆਉਣਾ, ਹੈਨਾ।
ਠੀਕ ਐ ਜੀ।
ਫੇਰ ਤੁਸੀਂ ਉਸ ਉਸ ਹਿਸਾਬ ਨਾਲ ਤੁਸੀਂ ਭਟੂਰੇ, ਦੀ ਤਿਆਰੀ ਛੋਲੇ ਤੇ ਭਾਵੇਂ ਬਣਾ ਕੇ ਰੱਖ ਲੈਣਾ। ਤੇ ਭਟੂਰੇ ਫੇਰ ਉਸ ਹਿਸਾਬ ਨਾਲ ਹਨਾ। ਠੀਕ ਹੋਰ। ਪਰਿਵਾਰ ਸਭ ਠੀਕ ਐ? ਹੈਲੋ ਹਾਂ। ਮੈਂ ਕਿਹਾ ਜੀ ਫੈਮਿਲੀ ਠੀਕ ਐ, ਪਾਪਾ ਵਗੈਰਾ ਸਭ ਠੀਕ ਨੇ। ਹੈਲੋ ਚਲੋ ਠੀਕ ਐ ਜੀ ਤੁਹਾਡੀ ਆਵਾਜ਼ ਆਉਣੀ ਘੱਟ ਗਈ ਐ, ਬੰਦ ਹੋ ਗਈ ਐ, ਤੇ ਠੀਕ ਫੇਰ ਕਰਦੇ ਆ ਗੱਲ ਸੱ
ਹਾਂਜੀ-ਹਾਂਜੀ ਸਭ